ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ-ਚਾਲ ਏ?
ਠੀਕ-ਠਾਕ, ਵਧੀਆ। ਤੁਸੀਂ ਦੱਸੋ, ਕਿਵੇਂ ਹੋ? ਹਾਂਜੀ, ਹਾਂਜੀ, ਸਭ ਵਧੀਆ। ਤੁਸੀਂ ਸੁਣਾਓ?
ਚਲੋ, ਵਧੀਆ ਜੀ, ਬਸ ਵਧੀਆ-ਵਧੀਆ। ਹੋਰ? ਬਸ, ਮੈਂ ਨਾ ਥੋੜੀ ਜਿਹੀ ਸਲਾਹ ਲੈਣੀ ਸੀ ਤੁਹਾਡੇ ਤੋਂ, ਮੈਂ ਸੋਚੀ ਜਾ ਰਹੀ ਸੀ। ਇੱਕ-ਦੋ ਦਿਨ ਦੀ ਮੈਂ ਤੁਹਾਨੂੰ ਫੋਨ ਕਰਾਂ-ਕਰਾਂ ਤੇ ਫੇਰ ਮੈਂ ਕਿਹਾ, ਛਡ, ਮੈਂ ਪੁੱਛਦੀ ਆ, ਮੈਂ ਕਿਹਾ। ਜੇ ਹੋਊਗਾ, ਮੈਂ ਕਿਹਾ ਤੁਹਾਡੇ ਵੱਲ ਟਾਈਮ, ਤਾਂ ਮੈਂ ਕਿਹਾ, ਮੈਂ ਗੱਲ ਕਰਦੀ ਆ। ਸਾਡੇ ਨਾ, ਅਸਲ ਚ ਫੰਕਸ਼ਨ ਆ ਰਿਹਾ ਸੀ, ਤੇ ਮੈਨੂੰ ਬੜਾ ਮਤਬ ਮਤਲਬ ਕਿ ਨਾ, ਉਹ ਹੋਇਆ ਪਿਆ ਵੀ, ਉਹਦੀ ਸ਼ੋਪਿੰਗ ਕਰਨੀ ਸੀ। ਵੀ ਕਿੱਥੋਂ ਕਰਾਂ? ਵੀ ਚੀਜ਼ ਵਧੀਆ ਮਿਲ ਜੇ, ਹੈਨਾ? ਕੱਪ ਕੱਪੜੇ ਵਗੈਰਾ ਹੋਰ, ਤੇ ਤਿਆਰੀ ਦੇ ਵਿੱਚ ਥੋੜੀ ਜੀ ਹੈਲਪ ਹੋ ਜਾਂਦੀ ਹੈ।
ਹਾਂਜੀ- ਹਾਂਜੀ ਬਿਲਕੁਲ ਨਹੀਂ ਤਾਂ, ਠੀਕ ਨਹੀਂ।
ਸਲਾਹ ਮਿਲ ਜਾਂਦੀ ਹੈ ਨਾ ਕਿਸੇ ਦੀ, ਤਾਂ ਦਿਮਾਗ ਥੋੜਾ ਜਿ ਉਸ ਤਰਾਂ ਦਾ ਖੁੱਲ ਜਾਂਦਾ ਆਪਣਾ।
ਬਿਲਕੁਲ- ਬਿਲਕੁਲ ਸਹੀ ਗੱਲ ਹੈ। ਕਦੋਂ ਆ ਰਿਹਾ ਵੈਸੇ ਤੁਹਾਡਾ ਫੰਕਸ਼ਨ?
ਅ ਸਾਡਾ ਬਸ ਨੈਕਸਟ ਮੰਥ ਹੀ ਹੈ।
ਓਕੇ- ਓਕੇ ਹੁਣ ਤਾਂ ਦੇਖੋ, ਹਾਂਜੀ।
ਸੀ ਹੈਗੇ ਨੇ, ਮਤਲਬ ਕਿ ਉਹਨਾਂ ਦੇ ਬੇਟੇ ਦੀ ਮੈਰਿਜ ਹੈ।
ਓਕੇ- ਓਕੇ।
ਉਹ ਕਈ ਫੰਕਸ਼ਨ ਹੋਣਗੇ, ਜਿਵੇਂ ਆਪਾਂ ਕਹਿੰਦੇ ਆ। ਤਿੰਨ, ਚਾਰ ਫੰਕਸ਼ਨ ਤੁਹਾਨੂੰ ਪਤਾ ਹੀ ਆ, ਹਨਾ ਵੀ ਮਹਿੰਦੀ ਦਾ, ਹਲਦੀ ਦਾ। ਸਾਰੇ ਹੋ ਜਾਂਦੇ ਨੇ, ਤੇ ਉਹਦੇ ਵਿੱਚ ਛੇ ਚੀਜ਼ ਹੁੰਦੇ ਵੀ, ਅੱਜ ਕੱਲ ਆਪਾਂ ਇੱਕੋ ਹੀ ਸੇਮ ਡਰੈਸ ਨਹੀਂ, ਰਿਪੀਟ ਕਰ ਸਕਦੇ।
ਹਾਂਜੀ- ਹਾਂਜੀ ਐ ਤਾਂ ਸਹੀ ਗੱਲ ਹੈ।
ਹਨਾ, ਵੀ ਜਿੰਨੇ ਫੰਕਸ਼ਨ ਹੋਣ ਉਹਨੀ ਆਪਾਂ ਨੂੰ ਅਹ ਚਾਹੀਦੇ ਨੇ ਡਰੈਸਿਸ ਆ।
ਬਿਲਕੁਲ- ਬਿਲਕੁਲ ਸਹੀ ਗੱਲ ਹੈ ਜੀ, ਕੁੱਛ ਹੁਣ ਤਾਂ ਪਹਿਲਾਂ ਦਾ ਦੇਖੋ ਇੱਕ, ਇੱਕ, ਦੋ ਦਿਨ ਦੇ ਵਿੱਚ ਹਨਾ ਫੰਕਸ਼ਨ ਹੋ ਜਾਂਦਾ ਸੀਗਾ। ਅੱਜ ਕੱਲ ਤਾਂ ਦੇਖੋ ਦਸ ਦਿਨ ਫੰਕਸ਼ਨ ਚੱਲੀ ਜਾਂਦਾ, ਕਦੇ ਮਹਿੰਦੀ ਹੋ ਗਣੀ। ਕਦੀ ਹਲਦੀ ਹੋ ਗਈ, ਕਦੇ ਲੇਡੀ ਸੰਗੀਤ, ਕੁਛ ਏਦਾਂ ਦਾ ਹੋ ਗਿਆ। ਮਤਲਬ ਕਿੰਨੇ ਦਿਨ
ਹਾਂਜੀ- ਹਾਂਜੀ, ਓ- ਉਦੋਂ ਬਾਅਦ ਫੇਰ ਵਿਆਹ ਦਾ ਜਿਹੜਾ ਮੇਨ ਹੁੰਦਾ, ਤਾਂ ਹੁੰਦਾ ਓਦੋਂ ਬਾਅਦ ਫੇਰ ਰਿਸੈਪਸ਼ਨ ਵੀ ਰ- ਰੱਖੀ ਉਹਨਾਂ ਨੇ ਜਿਵੇਂ, ਅੱਜ ਕੱਲ ਅਗਲੇ ਦਿਨ ਵੀ ਰਿਸੈਪਸ਼ਨ ਰੱਖਣ ਲੱਗ ਗਣੇ।
ਹਾਂਜੀ- ਹਾਂਜੀ ਨਹੀਂ ਸਹੀ ਗੱਲ ਹੈ। ਤੇ ਉਹਦੋਂ ਬਾਅਦ ਹਨਾ, ਕਈ ਤਾਂ ਚਲੋ ਕਹਿ ਦਿੰਦੇ ਨੇ, ਵਿਆਹ ਤੋਂ ਬਾਅਦ ਵੀ ਚਲੋ ਘੁੰਮਣ ਚੱਲਦੇ ਆ ਨਾ। ਇਕ- ਇਥੇ ਹੀ ਟੂਰ ਕੱਢ ਲੈਂਦੇ ਹਾਂ। ਹਾਂਜੀ- ਹਾਂਜੀ। ਫੇਰ ਦੇਖੋ ਉੱਥੇ ਵੀ ਕਿੰਨੇ ਦਿਨ ਲੱਗਦੇ ਨੇ। ਉੱਥੇ ਵੀ ਆਪਾਂ ਨੂੰ ਕੱਪੜੇ ਵਗੈਰਾ ਚਾਹੀਦੇ ਹੁੰਦੇ ਨੇ।
ਸਹੀ।
ਹਾਂਜੀ- ਹਾਂਜੀ ਤੁਸੀਂ ਅੱਜੇ ਤੱਕ ਬਿਲਕੁਲ ਵੀ ਸ਼ੋਪਿੰਗ ਨਹੀਂ ਕੀਤੀ ਹੈਗੀ।
ਨਹੀਂ ਹਜੇ ਤਾਵੇਂ ਕੁਛ ਨਹੀਂ ਬਸ ਮੈਂ ਸੋਚ ਹੀ ਰਹੀ ਸੀ, ਹੁਣ। ਤੇ ਬਸ ਇੱਕ- ਮੈਨੁ ਏ ਸੀ ਇਕ- ਦੋ ਡਰੈਸਾਂ ਮੇਰੇ ਅਗਰ ਘਰੇ ਅਰੇਂਜ ਹੋ ਸਕਦੇ। ਮੇਰੇ ਪਹਿਲਾਂ ਦੀਆਂ ਵੀ ਆਪਣੇ ਕੋਲ ਹੋਦੀ ਏ। ਵੀ ਸਿੰਪਲ ਜਾਂ ਪਾਂਉਹ ਉਹ ਵੇਅਰ ਕਰ ਲਾਂਗੇ, ਜੋ ਮੇਰੇ ਕੋਲ ਸਾਰਿਆਂ ਵਗੈਰਾ ਪਈਆਂ ਨੇ।
ਹਾਂਜੀ- ਹਾਂਜੀ। ਪਤਾ ਕੀ ਇਹ, ਦੇਖੋ ਵਿਆਹ ਤੋਂ ਪਹਿਲਾਂ ਤਾਂ ਨਾ ਮਤਲਬ ਜਿਹੜੇ ਫੰਗਸ਼ਨ ਹੁੰਦੇ ਨੇ, ਉਹਨਾ ਦੇ ਸਿਪਲ ਲੁੱਕ ਹੀ ਦੇਣੇ ਚਾਹੀਦੀ ਹੈ। ਕਿਉਕਿ ਜਿਹੜਾ ਵਿਆਹ ਵਾਲੇ ਦਿਨ ਮਤਲਬ- ਆਪਾਂ ਨੇ ਮੇਕਅਪ ਵਗੈਰਾ ਕਰਨਾ ਹੁੰਦਾ ਨਾ, ਫੇਰ ਜੇ ਆਪਾਂ ਡੇਲੀ ਮਤਲਬ ਉਹਨਾ ਫੰਗਸ਼ਨ ਤੇ ਕਰ ਲਾਗੇ। ਤਾਂ ਫੇਰ ਦੇਖੋ ਉਹ ਲੁੱਕ ਜਿਹੀ ਨਹੀ ਆਉਦੀ ਹੈਗੀ।
ਹਾਂ। ਬਿਲਕੁਲ ਸਹੀ।
ਹਾਂਜੀ। ਜਿਵੇਂ ਹੁਣ ਦੇਖੋ ਮਹਿੰਦੀ, ਹਲਦੀ ਦਾ ਫੰਕਸ਼ਨ ਹੋਏਗਾ। ਤਾਂ ਉਹਨਾਂ ਦੇੋ ਉਹ ਨਾ ਸਿੰਪਲ, ਬਿਲਕੁਲ ਸਿੰਪਲ ਲੁੱਕ ਜੇ ਆਪਾਂ ਕਰਾਂਗੇ। ਤਾਂ ਜ਼ਿਆਦਾ ਬੈਸਟ ਰਹੇਗਾ।
ਹਾਂਜੀ। ਹਾਂ, ਉਹਨਾਂ ਤੇ ਜਾਦਾ ਹੈਵੀ ਤਾਂ ਮਤਲਬ ਨਹੀਂ ਵੀ ਨਹੀਂ ਹੈਗਾ ਕੋਈ।
ਬਿਲਕੁਲ -ਬਿਲਕੁਲ।
ਹੁੰਦੇ ਨੇ, ਚਲੋ ਗਲੀ ਗੁਆਂਢ ਜੋ ਵੀ ਹੋ ਗ। ਐਕਚੁਲੀਿਵੇਂ ਕੁੜੀ ਵਾਲਿਆਂ ਵੱਲੋਂ ਤਾਂ ਉਸ ਦਿਨ ਕੋਈ ਨਹੀਂ ਹੁੰਦਾ ਹੈਗਾ। ਉਹਦਾ ਆਪਣਾ ਇੰਡੀਵਿਜੂਅਲ ਫੰਕਸ਼ਨ ਹੋ ਗਿਆ।
ਬਿਲਕੁਲ- ਬਿਲਕੁਲ। ਜਿਵੇਂ ਹੁਣ ਦੇਖੋ ਹਲਦੀ ਤੇ ਹੁੰਦਾ, ਹਲਦੀ ਤੇ ਹਨਾ ਦੇਖੋ, ਸਾਰਿਆਂ ਨੇ ਪੀਲੇ ਰੰਗ ਦੇ ਕੱਪੜੇ ਪਾਏ। ਹੁੰਦੇ ਨੇ ਉੱਦਾਂ।
ਹਾਂਜੀ।
ਤੇ ਮਤਲਬ ਦੇਖੋ ਹਨ ਨਾ ਲੇਡੀਜ਼ ਦੇ ਦੇਖੋ, ਜਿਹੜੇ ਮਤਲਬ, ਅਜ ਕਲ ਮਿਲਦੇ ਨੇ ਹਨਾ। ਉਹ ਫੁੱਲਾ ਜੇ ਵਾਲੇ ਹਾਰ ਜੇ, ਝੁਮਕੇ ਜੇ, ਬਣਾਏ ਹੁੰਦੇ ਨੇ ਟਿਕੇ ਜਿ ਹਨਾ। ਦੇਖੋ, ਉਹ ਕਿਨੇ ਸੋਹਣੇ ਲੱਗਦੇ ਨੇ।
ਹਾਂਜੀ।
ਹਾਂਜੀ। ਇਕ ਤਾਂ ਦੇਖੋ ਨਾ ਨਾਲ ਪੁਰਾਣੇ ਜਮਾਨੇ ਦੀ ਲੁੱਕ ਆ ਜਾਦੀ ਹੈ। ਤੇ ਹੁਣ ਜਵੀ ਸੋਹਣੇ ਹੀ ਲੱਗਦੇ ਨੇ ਸਿੰਪਲ ਜੇ। ਹਲਦੀ ਦੇ ਫੰਗਸ਼ਨ ਤੇ- ਹਾਂਜੀ- ਹਾਂਜੀ। ਤਾਂ ਤੁਸੀ ਹਲਦੀ ਤੇ ਤਾਂ ਐਵੇ ਹੀ ਤਿਆਰ ਹੋਏ ਹੋ ਨਾ ਬਹੁਤ ਸੋਹਣਾ ਲੱਗਦਾ ਜੀ।
ਤੇ ਨਹੀ ਫਿਰ ਸੂਟ ਵੇਅਰ ਕਰੀਏ, ਕਿ ਗਾਊਨ ਵਗੈਰਾ ਜਾਂ ਕੋਈ ਲਹਿਗਾ। ਮੈਂ ਉਹ ਚੀਜ਼ ਸੋਚ ਰਹੀ ਸੀ।
ਦੇਖੋ, ਜਾਂ ਤਾਂ ਦੇਖੋ ਲਹਿਗਾ ਹੋਵੇ, ਹਨਾ। ਬਿਲਕੁਲ ਜਿਵੇ ਨੈਟ ਜੇ ਵਾਲਾ ਹੁੰਦਾ ਹਨਾ। ਬਿਲਕੁਲ ਸਿੰਪਲ। ਲ ਜਾਹਾ ਸੌਬਰ ਜਿਹਾ। ਹਲਕਾ ਜਹਾ। ਹਾਂਜੀ- ਹਾਂਜੀ ਨਹੀ ਹੈ ਵੀ ਨਹੀ, ਕੋਈ ਵਰਕ ਵਾਲਾ ਨਾ ਹੋਵੇ। ਬਿਲਕੁਲ ਸਿੰਪਲ, ਜਿੱਦਾਂ ਕਿ- ਹੈਲੋ, ਹਲੋ, ਹਾਂਜੀ- ਹਾਂਜੀ। ਜਿੱਦਾਂ- ਕਿ ਮੰਨਲਓ ਦੇਖੋ ਨਾ, ਜਿਆਦਾ ਜਿਵੇ ਹੁਣ ਜਿਹੜੇ ਨੈਟ ਦੇ ਵਾਲਲੇ ਚਲ ਰਹੇ ਨੇ, ਕਿ ਸਿਰਫ ਬੋਡਰ ਡਵੋਡਰ ਤੇ ਹੋਵੇ ਹਨਾ, ਵਰਕ ਜਾ- ਮਤਲਬ ਓਦਾ ਵੀ ਸੋਹਣੇ ਲੱਗਦੇ ਨੇ ਸਲੀਵਲੈਸ ਹਨਾ, ਜਿਵੇ ਉਹਨਾਂ ਦਾ ਬਲਾਊਜ ਬਣਿਆ ਵਾ ਹੋਵੇ।
ਓਕੇ, ਠੀਕ ਹੈ। ਜਾਂ ਜਿਵੇ ਤੁਸੀ ਸੀਵਲੈਸ ਕਿਹਾ, ਮੇਰੇ ਇਕ ਮਤਲਬ ਜਿਵੇ ਆਪਾਂ ਕਹਿਦੇ ਹ ਇਕੋਦਮ ਦਿਮਾਗ ਦੇ ਵਿਚ ਕੋਈ ਥੋਟ ਆਉਦਾ। ਹਨਾ। ਤੇ ਜਿਵੇ- ਆਪਾਂ ਕਹਿਦੇ ਲੋਂਂਗ ਕੁੜਤਾ ਹੋਵੇ ਸਲੀਵਲੈਸ, ਤੇ ਨਾਲ ਸ਼ਰਾਰਾ ਵਗੈਰਾ ਕੁਛ ਹਨਾ।
ਨਹੀ, ਹਾਲਦੀ ਦੇ ਫੰਗਸ਼ਨ ਤੇ ਉਹ ਨਹੀ ਵਧੀਆ ਲੱਗਣਾ ਹੈਗਾ।
ਹਾਂਜੀ।
ਹਲਦੀ ਦੇ ਫੰਗਸ਼ਨ ਤੇ ਓਦਾ ਨੀ ਵਧੀਆ ਲੱਗਣਾ ਹੈਗਾ। ਹਲਦੀ ਤੇ ਤਾਂ, ਹਾਂਜੀ- ਹਾਂਜੀ। ਜੀ ਮੈ ਕਿਹਾ, ਉਹ ਨੀ ਵਧੀਆ ਲੱਗਣਾ ਹੈਗਾ ਹਲਦੀ ਦੇ ਫੰਗਸ਼ਨ ਤੇ ਜਾਂ ਤਾਂ ਮਤਲਬ ਮਤਲਬ ਓਦਾਂ ਜਿਵੇ ਮੈ ਤੁਹਾਨੂੰ ਸਿੰਪਲ ਬਿਲਕੁਲ ਸਿੰਪਲ ਜ ਲਹਿੰਗਾ ਜਿਹਾ ਕਿਹਾ ਨਾਲ ਓਦਾਂ ਕਰ ਲਿਓ ਜਾਂ ਫਿਰ ਬਿਲਕੁਲ ਸਿੰਪਲ ਸੂਟ ਕਰਵਾ ਲਿਓ ਪਲੇਨ।
ਅਛਾ। ਠੀਕ ਹੈ, ਅਛਾ ਉਹ ਨੀ ਅਛਾ ਲਗੇਗਾ। ਵੀ ਨਾਲ ਸ਼ਰਾਰਾ ਜਾਂ ਕੋਈ ਗਰਾਰਾ ਉਵੇਂ ਕੁ ਉਹ ਕਰ ਲਈਏ।
ਨਹੀਂ-ਨਹੀਂ ਉਹ ਨੀ ਸੋਹਣਾ ਲੱਗਣਾ ਹੈਗਾ ਹਾਂਜੀ-ਹਾਂਜੀ। ਉਹ ਮਤਲਬ ਦੇਖ ਤੁਹਾਡਾ ਸੋਹਣਾ ਲੱਗ ਸਕਦਾ ਮਹਿੰਦੀ ਦੇ ਫੰਕਸ਼ਨ ਤੇ।
ਅੱਛਾ। ਠੀਕ ਹੈ। ਚਲੋ ਫੇਰ ਉਹਨੂੰ ਆਪ ਉਧਰ ਸ਼ਿਫ ਕਰ ਲਾਂਗੇ ਹੈ ਨਾ, ਵੀ ਇਸ ਤੇ ਉਹ ਹੋਜੂਗਾ, ਤੇ ਮਹਿੰਦੀ ਦੇ ਫੰਕਸ਼ਨ ਤੇ ਆਪ ਆਪਾਂ ਕੋਈ ਉਵੇਂ ਜ ਜਿਵੇਂ ਮੈਂ ਕਹਿੰਦੀ ਹਾਂ। ਕਿ ਕੋਈ ਲੌਂਗ ਕੁੜਤਾ, ਵਿਦਊਟ ਸਲੀਵ ਤੇ ਨਾਲ ਹਲਕਾ ਪਤਲਾ ਦੁਪੱਟਾ ਜਿਹੜਾ ਗਲੇ ਨਾਲ ਆਪਾਂ ਟੱਚ ਕਰਦੇ ਹਾਂ, ਤੇ ਨਾਲ ਹੀ ਸ਼ਰਾਰਾ ਜਾਂ ਗਰਾਰਾ।
ਬਿਲਕੁਲ-ਬਿਲਕੁਲ ਤੇ ਨਾਲੇ ਮਹਿੰਦੀ ਜੀ ਤਾਂ ਦੇਖੋ ਹਰੀ-ਹਰੀ ਲੂਕ। ਫੇਰ ਹੳਗੀ ਤੁਹਾਡੇ ਜਿਵੇ ਮਹਿੰਦੀ ਤੇ ਹੁੰਦਾ ਨਾ ਕਲਰ ਦਾ ਗ੍ਰੀਨ ਜਾਂ ਕਲਰ। ਤੇ ਉਸੇ ਕਲਰ ਦਾ ਹਨਾ ਤੁਸੀ ਦੇਖ ਲਿਓ। ਮਤਲਬ ਉਹ ਤਾਂ ਦੇਖੋ ਬਣੀ ਬਣਾਈ ਵੀ। ਮਿਲ ਜੂਗੀ ਡਰੈਸ ਜੇ ਤੁਸੀ ਆਪਣੀਆਂ ਅਲਗੋ ਤਿਆਰ ਕਰਵਾਉਣੀਆਂ ਹਨ। ਹੁਣ ਤਾਂ ਦੇਖੋ ਅਲੱਗ ਤੋ ਵੀ। ਤਿਆਰ ਕਰਕੇ ਦੇ ਦਿੰਦੇ ਨੇ ਵੀ। ਮਤਲਬ ਤੁਸੀ ਆਪਣੇ ਹਿਸਾਬ ਨਾਲ ਕਸਟਮਈਟ ਫਿਟਿੰਗ ਕਰਵਾ ਡਰੈਸ। ਤਾਂ ਓਦਾਂ ਵੀ ਹੋਜੂਗੀ ਨਹੀ। ਦੇਖੋ ਰੇਡੀਮੇਡ ਵੀ ਮਿਲਜੂਗੀ ਉਹਦ ਤਾਂ।
ਰੇਡੀਮੇਡ ਜਿਆਦਾ ਸਹੀ ਹੈ। ਕਿ ਆਪਾਂ ਆਪ ਤਿਆਰ ਕਰਵਾਈਏ ਉਹ ਸਹੀ ਹੈ।
ਦੇਖੋ ਦੋਹ ਦੋਨੋ ਸਹੀ ਨੇ। ਬਾਕੀ ਰੇਡੀ ਜੇ ਆਪਾਂ ਆਪ ਕਰਵਾਉਦੇ ਹਾਂ। ਤਾਂ ਉਹਦੇ 'ਚ ਐਵੇ ਹੁੰਦਾ ਵੀ। ਆਪਾਂ ਆਪਣੇ ਅਕੋਰਡਿੰਗ ਜਿੰਦਾਂ ਆਪਾਂ ਨੂੰ ਵਧੀਆ ਲੱਗਦਾ ਉਵੇ ਆਪਣੇ ਹਿਸਾਬ ਨਾਲ ਕਰਵਾ ਸਕਦੇ ਹਾਂ। ਉਝ ਤਾਂ ਦੇਖੋ ਰੇਡੀਮੇਡ ਦੇ ਵਿਚ ਵੀ ਬਹੁਤ ਜ਼ਿਆਦਾ ਵਰਾਇਟੀ ਹੁੰਦੀ ਆ।
ਹਾਂ ਮਤਲਬ ਮਿਲ ਜਾਂਦਾ ਸਾਰਾ ਕੁਛ ਹੀ ਰੇਡੀਮੇਡ 'ਚ ਵੀ। ਉਹ ਇਹ ਚੀਜ ਹੈ। ਵੀ ਆਪਾਂ ਥੋੜਾ ਜਿਹਾ ਨਾ ਪਰੇਸ਼ਾਨੀ ਘੱਟ ਹੁੰਦੀ ਹੈ। ਵੀ ਸਿਲੈਕਟ ਕਰੋ ਘਰੇ ਬੈਠ ਕੇ ਹੀ। ਤੇ ਉੱਥੇ ਓਡਰ ਪਾਓ। ਤੇ ਆਪਣਾ ਆ ਗਿਆ ਚੀਜ਼ ਚਲੋ ਜੀ।
ਹਾਂਜੀ-ਹਾਂਜੀ ਬਸ ਉਹਦੇ ਚ ਐਵੇਂ ਆ ਵੀ ਹਨਾ ਫ ਚਲੋ ਥੋੜ੍ਹੀ ਫਿਟਿੰਗ ਵਗੈਰਾ ਹੀ ਕਰਵਾਣੀ ਪੈਂਦੀ ਆ। ਬਾਕੀ ਓਦਾਂ ਜ਼ਿਆਦਾ। ਖੇਚਲ ਨਹੀ ਹੁੰਦੀ। ਹੈਗੀ ਹਾਂਜੀ-ਹਾਂਜੀ ਬਾਕੀ ਹਨਾ। ਮੈਂ ਦੀਦੀ ਤੁਸੀਂ ਚੂੜੀਆਂ ਜ਼ਰੂਰ ਪਾਇਓ। ਚੂੜੀਆਂ ਸੋਹਣੀਆਂ ਲੱਗਣਗੀਆਂ। ਤੁਹਾਡੇ ਚੂੜੀਆਂ ਹੁੰਦੀਆਂ ਨੇ ਜਿਵੇਂ ਪਤਾ ਜਿਵੇਂ ਅੱਜ-ਕੱਲ੍ਹ। ਚੱਲਦੇ ਨੇ ਬੈਲਵਟ ਜਿਦੇ ਵਿੱਚ ਪਰ ਇੱਕ ਦਿੱਕਤ ਹੈ। ਹਨਾ ਜੇ ਤੁਸੀਂ ਚੂੜੀਆਂ ਪਾ ਲਈਆਂ। ਫੇਰ ਮਹਿੰਦੀ ਕਿਵੇਂ ਲਗਵਾਓਗੇ ਇਹ ਵੀ ਔਖਾ ਹੋ ਜਾਏਗਾ ਹਨਾ।
ਹਾਂ ਉਹ ਤਾਂ ਫਿਰ ਇ ਇਹ ਚੀਜ਼ ਹੋ ਸਕਦੀ ਹੈ ਨਾਂ। ਜਿਵੇਂ ਤੀਨ ਦੀਨ ਤਾਂ ਐਜ ਫੰਕਸ਼ਨ ਹੀ ਉਹ ਕਰਨਾ ਹੁੰਦਾ ਆਪਾਂ। ਮੇਹਦੀ ਤਾਂ ਆਪਾਂ ਬਾਅਦ ਵਿੱਚ ਹੀ ਲਗਵਾਉਂਦੇ ਹਾਂ। ਪਹਿਲਾਂ ਜਿ ਆਪਾਂ ਕਹਿੰਦੇ ਡਰੈਸ। ਸਬ ਹੋ ਕੇ ਥੋੜਾ ਫੰਕਸ਼ਨ ਅਟੈਂਡ ਕਰ ਲਿਆ। ਉਦੋਂ ਬਾਅਦ ਮਹਿੰਦੀ। ਤਾਂ ਉਹੀ ਇਕੱਲੇ ਰਾਤ ਜੇ ਇਹਨੂੰ ਹੀ ਲੱਗਦੇ ਆ ਤਕਰੀਬਨ।
ਬਿਲਕੁਲ-ਬਿਲਕੁਲ। ਮਤਲਬ ਐਵੇਂ ਦੇਖੋ ਹੈ ਨਾ ਜ਼ਿਆਦਾ ਤਾਂ ਆਪਾਂ ਫੋਟੋਜ਼ ਵਗੈਰਾ ਦਾ ਹੁੰਦਾ। ਵੀ ਚਲੋ ਹਨਾ ਇੰਨੇ ਤਿਆਰ-ਵਿਆਰ ਹੋ ਗਈ ਮਤਲਬ। ਫੋਰਸਜ ਵਗੈਰਾ। ਜੋ ਵੀ ਆਪਾਂ ਨੇ ਹਨਾ ਰਸਮਾਂ ਕਰਨੀਆਂ ਨੇ। ਉਹ ਹੋ ਜਾਣਗੀਆਂ ਉਦੋਂ ਬਾਅਦ ਹਨਾ ਤੇ ਤੁਸੀਂ ਉਸ ਤੋਂ ਬਾਅਦ ਦੇਖੋ ਚੂੜੀਆਂ ਵਗੈਰਾ ਉਤਾਰ ਕੇ ਹਨਾ। ਫੇਰ ਮਹਿੰਦੀ ਲਗਵਾ।
ਹਾਂ ਫਿਰ ਮਹਿੰਦੀ ਲੱਗ ਜਾਂਦੀ ਹੈ।
ਹਾਂਜੀ-ਹਾਂਜੀ ਬਿਲਕੁਲ।
ਹਾਂ ਉਵੇਂ- ਉਵੇਂ ਹੋ ਜਾਂਦਾ ਹੈ।
ਹਾਂਜੀ-ਹਾਂਜੀ। ਤੇ ਵਿਆਹ ਵਾਲੇ ਦਿਨ ਤੁਸੀਂ ਕਿੱਦਾਂ ਮਤਲਬ। ਦੋ ਡਰੈਸਿਸ ਪਾਣੀਆਂ ਨੇ ਜਾਂ ਇੱਕ ਇੱਕ ਹੀ ਰੱਖਣੀਆਂ।
ਕਿਵੇਂ?
ਜਿਵੇਂ ਹੁਣ ਦੇਖੋ। ਵਿਆਹ ਵਾਲੇ ਦਿਨ ਹੁਣ ਕਈ ਲੋਕ ਤਾਂ ਕੀ ਕਰਦੇ ਨੇ ਪਹਿਲਾਂ ਲਹਿੰਗਾ ਵਗੈਰਾ ਪਾ ਲੈਂਦੇ ਨੇ। ਬਾਅਦ ਚ ਦੇਖੋ ਚੇਂਜ ਕਰ ਲੈਂਦੇ ਨੇ ਤਾਂ। ਓਦਾਂ ਮਤਲਬ ਤੁਸੀਂ ਇੱਕ ਹੀ ਡਰੈੱਸ ਰੱਖਣੀ ਹੈ। ਜਾਂ ਮਤਲਬ ਦੋ ਆਂ।
ਨਹੀਂ ਦੋ-ਦੋ ਕਰੂੰਗੀ। ਕਿਉਂਕਿ ਪਹਿਲਾਂ ਜਿਵੇਂ ਜਣ ਵੇਲੇ ਮਤਲਬ ਕਿ ਉਂਹ ਪਾ ਲਈ।
ਹਾਂਜੀ-ਹਾਂਜੀ।
ਬਟ ਨਹੀਂ। ਅਸੀਂ ਜਿਵੇਂ ਬਰਾਤ ਲੈ ਕੇ ਜਾਣੀ ਹੈ। ਤਾਂ ਫਿਰ ਚੇਂਜ ਕਰਨਾ ਵੀ ਥੋੜ੍ਹਾ ਔਖਾ ਹੋ ਜਾਂਦਾ ਨਾ।
ਨਹੀਂ ਵੈਸੇ ਤਾਂ ਦੇਖੋ ਹੁਣ ਨਾ ਹੁਣ ਪੈਲਸਾਂ ਦੇ ਵਿੱਚ ਰੂਮ ਵਗੈਰਾ ਬਣੇ ਹੁੰਦੇ ਨੇ।
ਹਾਂ ਤਾਂ ਫਿਰ ਚੇਂਜ਼ ਹੋਏਗੀ। ਕਿਉਂਕਿ ਉਹ ਫਿਰ ਅਨਕਫਰਟੇਬਲ ਜਾਂ ਹੋ ਜਾਵੇਗਾ। ਵੀ ਜੀ ਬਰ ਰਾਤ ਰ ਮੈਰਿਜ ਹੁੰਦੀ ਹੈ। ਤਾਂ ਸਾਰੀ ਰਾਤ ਮਤਲਬ ਲਹਿੰਗੇ ਜੇ ਨਾਲ ਤਾਂ ਨਹੀਂ ਕੰਫਰਟੇਬਲ ਰਹਿੰਦਾ।
ਕੁੱਛ ਮੌਸਮ ਕਰਕੇ ਵੀ ਹੈ। ਨਾ ਚਲੋ ਸਰਦੀ ਦਾ ਮੌਸਮ ਹੋਵੇ ਹਨਾ। ਆਪਾਂ ਲਹਿੰਗਾ ਸਾਰਾ ਦਿਨ ਪਾ ਕੇ ਵੀ ਰੱਖ ਸਕਦੇ। ਪਰ ਹੁਣ ਦੇਖੋ ਗਰਮੀ ਦੇ ਵਿੱਚ ਆਪਾਂ ਸਾਰਾ ਦਿਨ ਲਹਿੰਗਾ ਵੀ ਨੀ ਨਾ ਪਾ ਸਕਦੇ ਹੈਗੇ।
ਕੀ ਹੁੰਦਾ ਆਵੀ ਫੇਰਿਆਂ ਵੇਲੇ ਨਾ ਆਪਾਂ ਚੇਂਜ ਕਰ ਲੈਂਦੇ ਹਾਂ।
ਹਾਂਜੀ -ਹਾਂਜੀ। ਤੇ ਫਿਰ ਤੁਸੀਂ ਸ਼ਾਦੀ ਵਾਲੇ ਦਿਨ ਦੇ ਕੋਲੋਂ ਲਹਿੰਗਾ ਵਗੈਰਾ ਹੀ ਕਰ ਲਿਓ।
ਹਾਂਜੀ ਉਹਦਾ ਤਾਂ ਲਹਿੰਗੇ ਦੀ ਸਲਾਹ ਹੈ ਮੇਰੀ ਉਹ ਤਾਂ ਲਹਿੰਗਾ ਹੀ ਅੱਛਾ ਲੱਗੇਗਾ।
ਹਾਂਜੀ-ਹਾਂਜੀ
ਯਾਂ ਤਾਂ ਆਪਾਂ ਕਹਿੰਣੇ ਸਾੜੀ ਹੋਵੇ ਕੋਈ ਮਤਲਬ ਕਿ ਵਧੀਆ ਕੋਈ ਡਿਜ਼ਾਇਨਰ ਹਨਾ। ਯਾਂ ਤਾਂ ਉਹ ਉਹਦੀ ਲੁੱਕ ਆਂਦੀ ਹੈ ਤੇ ਯਾ ਫਿਰ ਬਸ ਲੈਂਹਿਗਾ ਹੀ
ਬਿਲਕੁਲ-ਬਿਲਕੁਲ ਸਾੜੀ ਵਗੈਰਾ ਪਹਿਲਾਂ ਤੁਸੀਂ ਕਦੇ ਪਾਈ ਆ ਮਤਲਬ ਕਿਸੇ ਫੰਕਸ਼ਨ ਦੇ ਉਤੇ
ਹਾਂਜੀ-ਹਾਂਜੀ ਮੈਂ ਪਾਈਆਂ ਹੋਈਆਂ ਹੈ।
ਓਕੇ-ਓਕੇ ਨਹੀਂ ਮਤਲਬ ਐਵੇਂ ਹੁੰਦਾ ਨਾ ਕਈਆਂ ਨੂੰ ਚਲੋ ਸਾੜੀਆਂ ਦੇ ਵਿੱਚ ਨਹੀਂ ਵੀ ਕੰਫਰਟੇਬਲ
ਹਾਂਜੀ ਨਹੀਂ ਸਾੜੀ ਦੀ ਲੁੱਕ ਵੀ ਅੱਛੀ ਆਂਦੀ ਹੈ ਪਰ ਵਿਆਹ ਦੇ ਮੇਰਾ ਮਨ ਇੱਕ ਵਾਰ ਲਹਿੰਗੇ ਦਾ ਹੀ ਹੈ ਬਾਕੀ ਦੇਖਦੇ ਅਗਰ ਨਾ ਕੋਈ ਜਚਿਆ ਯਾ ਕੋਈ ਉਹ ਹੋਇਆ ਫਿਰ ਹੋ ਸਕਦਾ ਪੈਂ ਚੇਂਜ ਪਰ ਇੱਕ ਵਾਰ ਤਾਂ ਮੈਂ ਲਹਿੰਗਾ ਟਰਾਈ ਕਰੂੰਗੀ।
ਬਿਲਕੁਲ-ਬਿਲਕੁਲ ਹਾਂਜੀ ਲਹਿੰਗਾ ਹੀ ਦੇਖ ਲਓ ਉਸ ਤੋਂ ਬਾਅਦ ਹਨਾ ਤੁਸੀਂ ਤੁਸੀਂ ਦੇਖ ਲਿਓ ਵੀ ਕੋਈ ਮਤਲਬ ਸੂਟ ਹਨਾ ਵੀ ਦੇਖੋ ਨਾ ਤਾਂ ਸਿੰਪਲ ਸੋਬਰ ਜਿਹਾ ਹੋਵੇ। ਨਾਲੇ ਮਤਲਬ ਵਧੀਆ ਵੀ ਲੱਗੇ ਪਾਇਆ ਵਾ।
ਵਧੀਆ ਲੱਗੇ ਥੋੜਾ ਜ ਮਤਲਬ ਕਿ ਨਾ ਵਰਕ ਵਗੈਰਾ ਹੋਵੇ।
ਵਰਕ ਵੀ ਮਤਲਬ ਦੇ ਉਹ ਵਰਕ ਵੀ ਨਾ ਲਾਈਟ ਵੇਟ ਦੇ ਵਿੱਚ ਚੱਲਦਾ ਇੱਕ ਤਾਂ ਹੁੰਦਾ ਹਨਾ ਬਹੁਤ ਜ਼ਿਆਦਾ ਹੈਵੀ ਜਾਂਦਾ। ਇੱਕ ਵਰਕ ਹੁੰਦਾ ਲਾਈਟ ਵੇਟ ਜਿਦੇ ਵਿੱਚ ਚੱਲਦਾ।
ਹਾਂਜੀ-ਹਾਂਜੀ
ਮਤਲਬ ਹੁਣ ਜੋ ਸੂਟ ਦੇਖੋ ਮਹਿੰਗੇ ਹੁੰਦੇ ਨੇ। ਆਪਾਂ ਦੇਖੋ ਨਾਲੇ ਪਾਏ ਵੇ ਵੀ ਸੋਹਣੇ ਲੱਗਦੇ ਨੇ ਤੇ ਨਾਲੇ ਆਪਾਂ ਨੂੰ ਮਤਲਬ ਹੈਵੀ ਵੀ ਨਹੀ ਫੀਲ ਹੋਣ ਦਿੰਦੇ ਹੈਗੇ ਵੀ
ਬਿਲਕੁਲ ਹਾਂ ਉਵੇਂ ਕੋਈ ਦੇਖਦੇ ਆ ਕੋਈ ਸੂਟ ਵੀ ਉਦੂ ਬਾ ਨਾਲ ਤਾਂ ਸੂਟ ਦਾ ਸੂਟ ਹੋ ਜਾਏਗਾ। ਨਾਲੇ ਸਿੰਪਲ ਤੇ ਨਾਲ ਅੱਛਾ ਲੱਗਦਾ।
ਬਿਲਕੁਲ-ਬਿਲਕੁਲ ਸਹੀ ਗੱਲ ਹੈ।
ਅਕੋਰਡਿੰਗਲੀ
ਹਾਂਜੀ ਵੈਸੇ ਮੈਂ ਤਾਂ ਦੇਖੋ ਕੱਪੜੇ ਜਿਹੜੇ ਲੈਣੀ ਹਾਂ ਹਨਾ ਅਦਾਲਤ ਬਾਜ਼ਾਰ ਦੇ ਵਿੱਚੋਂ ਲੈਣੀ ਆਂ। ਮਤਲਬ ਉੱਥੇ ਹਰ ਇੱਕ ਇੱਕ ਤਰ੍ਹਾਂ ਦੀ ਵਰਾਇਟੀ ਮਿਲ ਜਾਂਦੀ ਹੈ ਹਨਾ ਤੇ ਤੁਸੀਂ ਜੁੱਤੀ ਚੱਪਲ ਨੂੰ ਲੈ ਕੇ ਲਾ ਲਓ ਜਾਂ ਅਹ ਆਪਣੇ ਲਹਿੰਗੇ ਵਗੈਰਾ ਸੂਟ ਵਗੈਰਾ ਹਰ ਇੱਕ ਤਰ੍ਹਾਂ ਦੇ ਮਿਲ ਜਾਣਗੇ ਤੁਹਾਨੂੰ ਉਥੇ
ਓਕੇ
ਹਾਂਜੀ-ਹਾਂਜੀ
ਹਾਂ ਸਹੀ ਹੈ ਅਗਰ ਆਪਾਂ ਹਾਂਜੀ ਅਗਰ ਕਿਥੋਂ ਆਪਾਂ ਖਰੀਦੇ ਰਹੀਏ ਨਾ ਇੱਕ ਦੁਕਾਨ ਆਪਣੀ ਫਿਕਸ ਹੋਵੇ ਤਾਂ ਬਾਰ- ਬਾਰ ਫਿਰ ਉਥੇ ਜਾਣਾ ਸੌਖਾ ਹੋ ਜਾਂਦਾ ਹੈ। ਵੀ ਅਗਲੇ ਨੂੰ ਵੀ ਆਪਣੇ ਟੇਸਟ ਦਾ ਪਤਾ ਹੁੰਦਾ ਵੀ ਇਸ ਤਰ੍ਹਾਂ ਦੇ ਕਸਟਮਰ ਨੇ ਇਸ ਰੇਂਜ ਦੇ ਵਿੱਚ ਲੈਣਗੇ। ਪਸੰਦ ਕਰਨਗੇ ਤੇ ਆਪ ਨੂੰ ਵੀ ਪਤਾ ਵੀ ਤੇ ਜੈਨੂਨ ਕਿੰਨਾ ਕੁ ਰੇਟ ਲਗਾਂਣਗੇ ਕਿੰਨਾ ਕੁ ਘਟਾਣਾ ਤਾਂ ਉਹ ਪਕਾਈ ਜੀ ਵਾਲਾ ਕੰਮ ਨੀ ਰਹਿੰਦਾ।
ਬਿਲਕੁਲ ਚਲੋਂ ਤੁਸੀਂ ਅਹ ਕਰ ਲਿਓ ਖ਼ਰੀਦਦਾਰੀ ਹਨਾ ਵਿਆਹ ਕਰਕੇ ਕਿ ਮੈਨੂੰ ਫੇਰ ਦੱਸਿਓ ਬਾਅਦ 'ਚ ਕਿਵੇਂ ਰਿਹਾ ਤੁਹਾਡਾ
ਪਰ ਪਰਚੇਸ ਕਰਕੇ ਮੈਂ ਤੁਹਾਨੂੰ ਦੁਬਾਰਾ ਕਾਲ ਕਰੂੰਗੀ ਮੈਂ ਤੁਹਾਨੂੰ ਪੀਕਸ ਵੀ ਸੈਂਡ ਕਰੂੰਗੀ।
ਹਾਂਜੀ-ਹਾਂਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।